ਹੈਲੋ
ਹੈਲੋ
ਹਾਂ ਗੱਲ ਕਰਦੇ ਕਰਦੇ ਪਤਾ ਨ ਲੱਗਾ ਟਮ ਦਾ ਉਹ ਬਸ ਮੰਮਾ ਨੇ ਆਵਾਜ਼ ਹੀ ਮਾਰ ਲਈ ਸੀ। ਹਾਂ ਕਹਿ ਰਿਹਾ ਮੈਂ, ਮੰਮਾ ਫੋਨ ਮੰਮਾ ਆਵਾਜ਼ ਮਾਰਦੇ ਪਏ ਸਨ। ਮੈਂ ਪੁੱਛਿਆ ਆਈ ਕਹੇ ਰਿਹਾ
ਅੱਛਾ, ਟਾਈਮ ਕਿੰਨਾ ਹੋ ਗਿਆ, ਸਾਢੇ ਨੌ ਹੋ ਗਏ ਨੇ।
ਕੀ? ਕਹਿੰਦੇ ਨੇ, ਸਾਢੇ ਨੌ ਹੋਏ ਨੇ।
ਹਾਂ।
ਹੋਰ ਟਾਈਮ ਤੇ ਕੁਛ ਨੀ ਹੋਇਆ ਅਜੇ ਤੇ।
ਤੇਰੇ ਵਾਸਤੇ ਕੁਛ ਨੀ ਹੈ। ਮੇਰਾ ਤਾਂ ਬਹੁਤ ਟਾਈਮ ਹੋ ਗਿਆ, ਤੈਨੂੰ ਪਤਾ ਮੈਂ! ਦਸ ਵਜੇ ਤੱਕ ਸੋ ਜਾਂਦੇ।
ਬੜੀ ਛੇਤੀ ਸੁੰਦਾ ਹੂੰਦਾ। ਦਸ ਵਜੇ ਮੈਂ ਕਹਿੰਦਾ ਇੱਕ ਸਾਲ ਦੀ ਮੇਰਾ ਦਿਨ ਵੀ ਰਾਤ ਹੀ ਨੀ ਹੁੰਦੀ ਇੱਕ ਸਾਲ ਦੀ।
ਤੇ ਇਹ ਨੀ ਹੁੰਦੀ ਨਾ ਮੈਂ ਤਾਂ ਬਹੁਤ ਜਲਦੀ ਸੌ ਜਾਨਾ।
ਚੱਲ ਵਧੀਆ, ਜਲਦੀ ਸੌ
ਤਾਂ ਹੀ ਤਾਂ! ਮੈਂ ਕਹਿੰਦਾ ਵਾ, ਮੈਂ! ਦੱਸ ਵਜੇ ਸੌ ਕੇ ਵੀ ਸਵੇਰੇ ਛੇ, ਸਾਢੇ ਛੇ, ਸੱਤ। ਸਾਢੇ ਸੱਤ ਇੰਨੇ ਵਜੇ ਉੱਠਦਾ, ਬਾਅਦ ਚ ਦੁਬਾਰਾ ਨੀਂਦ ਆ ਜਾਂਦੀ ਹੈ। ਹਾਂ!
ਯਾਰ ਮੇਰੀ ਤਾਂ ਤਿੰਨ ਚਾਰ ਵਜੇ, ਨੀਂਦ ਖੁੱਲ ਜਾਏਗੀ।
ਅੱਛਾ ਜੀ, ਨਹੀਂ ਪਰ ਖੁੱਲੇਗੀ ਤੇਰੀ ਓਨੇ ਵਜੇ, ਵੇਖ ਲਈ!
ਨਹੀਂ-ਨਹੀਂ ਮੇਰੀ ਨੀਂਦ ਬੜੀ ਕੁੱਤੀ ਆ,,, ਮੈਨੂੰ ਪਤਾ, ਮੈਨੂੰ ਨਾ! ਮੇਰਾ ਇਸ ਤਰ੍ਹਾਂ ਸੌਂਗ ਨਾ, ਮੈਂ ਦੋਜ਼ ਉੱਠਦਾ ਮੇਰੀ ਨੀਂਦ ਦੋ ਵੱਜੇ ਖੁੱਲ ਜਾਗੀ, ਆਪਣੇ ਆਪ ਹੀ।
ਅੱਛਾ!
ਐਸਾ ਸਿਸਟਮ ਮੇਰਾ, ਅਗਰ ਮੈਂ ਕਹਿੰਦਾ, ਮੈਂ ਚਾਰ ਵਜੇ ਉੱਠਣਾ, ਚਾਰ ਵੱਜੇ ਨੀਂਦ ਖੁੱਲਣੀ ਹੀ ਖੁੱਲਣੀ ਹੈ।
ਤੇ ਮੇਰੇ ਕੋਲ, ਸਵੇਰੇ ਉੱਠਿਆ ਨਹੀਂ ਜਾਂਦਾ।
ਬਸ,,,, ਕੀ ਕਰੀਏ? ਬਸ, ਹੈ ਹਾਂ!
ਤੇ ਦਸ ਵਜੇ ਤਾਂ ਮੈਂ ਮੰਨ ਲਿਆ, ਕਿ ਫਿਰ ਦੁਬਾਰਾ ਉੱਠਿਆ ਸੌ ਕੇ। ਸਾਢੇ ਅੱਠ ਵਜੇ ਸੌ ਗਿਆ ਹੀ। ਮੈਂ ਸਵੇਰੇ! ਤੇ ਦਸ ਵਜੇ ਉੱਠ ਕੇ, ਫਿਰ ਉਹਨਾਂ ਨਿਆਣਿਆਂ ਨੂੰ ਜਿਹੜੇ ਹੈਗੇ ਨੇ, ਚਾਚੂ ਦੇ, ਉਹਨਾਂ ਨੂੰ ਫੇਰ ਉੱਥੇ ਆਂਗਨਵਾੜੀ ਛੱਡ ਕੇ ਆਏ। ਮੈਂ ਤੇ ਦੀਦੀ ਵੀ, ਉਹਨਾਂ ਨੂੰ ਛੱਡ ਕੇ ਆਏ।
ਕਿਹੜੀ ਆਂਗੜਵਾੜੀ, ਆਂਗੜਵਾੜੀ ਕਿਹੜੀ ਇੱਥੇ, ਤੁਹਾਡੇ ਇੱਥੇ ਹੈਗੇ ਕਿ? ਤੁਹਾਡੇ ਉੱਥੇ ਹੈ ਗੀ ਆ ਪਿੰਡ ਚ ਆਂਗਣਵਾੜੀ? ਅੱਛਾ ਰੂਪਨਗਰ ਛੱਡ ਆਏ।
ਹਾਂ!
ਅੱਛਾ -
ਬਸ ਉਸ ਤੋਂ ਬਾਅਦ ਘਰ ਆ ਗਿਆ। ਥੋੜਾ ਜਿਹਾ ਇੱਧਰ ਉੱਧਰ ਘੁੰਮ ਲਿਆ, ਬਾਅਦ ਚ ਫੇਰ, ਕੁਛ ਫੋਨ ਵੇਖ ਲਿਆ, ਫੋਨ ਵੇਖਣ ਤੋਂ ਬਾਅਦ, ਥੋੜਾ ਟੀਵੀ ਵੇਖ ਲਿਆ। ਟੀ ਵੀ ਵੇਖ ਕੇ, ਬਾਅਦ ਚੋਂ ਰੋਟੀ ਖਾ ਲਈ। ਰੋਟੀ ਖਾਣ ਤੋਂ ਬਾਅਦ ਫਿਰ ਦੁਬਾਰਾ ਸੌ ਗਿਆ।
ਬਸ ਠੀਕ ਏ!
ਫੇਰ,, ਮੈਂ ਤੈਨੂੰ ਦੱਸਣਾ! ਮੈਂ ਫਿਰ ਢਾਈ ਵਜੇ ਸੌ ਗਿਆ। ਢਾਈ ਵਜੇ ਸੌ ਕੇ, ਚਾਰ ਵਜੇ ਉੱਠਿਆ ਮੈਂ ਫਿਰ ਦੁਬਾਰਾ।
ਅੱਛਾ ਜੀ, ਔਰ ਤੈਨੂੰ ਨੀਂਦ ਆ ਜਾਂਦੀ ਹੈ ਐਵੇਂ! ਤੈਨੂੰ ਨੀਂਦ ਆ ਜਾਂਦੀ ਹੈ ਐਵੇਂ!
ਹੋਰ,, ਤੇ ਹੁਣ ਮੇਰਾ ਮਨ ਕਰਦਾ ਪਇਆ ਬਸ ਦਸ ਵਜੇ ਜਾ ਕੇ। ਲੇਟ ਜਾ ਬਿਸਤਰ ਤੇ।
ਮੈਨੂੰ ਨੀ, ਅਗਰ ਮੈਂ ਦੁਪਹਿਰੇ ਸੌ ਜਾਣਾ। ਫਿਰ ਤੂੰ ਸੌ ਮੈਂ ਸਾਰੀ ਰਾਤ ਸੌਵਾਂਗਾ ਨੀ। ਅਗਰ ਮੈਂ ਦੁਪਹਿਰ ਸੌ ਗਿਆ। ਮੈਨੂੰ ਫਿਰ ਨੀਂਦ ਨਹੀ ਆਉਂਦੀ ਸਾਰੀ ਰਾਤ।
ਮੇਰਾ! ਕਿਉਂਕਿ ਮੈਂ ਤਾਂ ਪੂਰੀ ਨੀਂਦ ਲੈਂਦਾ ਪਇਆ। ਮੈਨੂੰ ਛੁੱਟੀਆਂ ਮਿਲੀਆਂ ਹੋਈਆਂ ਨਾ, ਕਿਉਂਕਿ ਜਦੋਂ ਮੈਂ ਕੋਲੇਜ ਚੱਲ ਜਾਂਦਾ। ਉਸ ਤੋਂ ਬਾਅਦ ਫ਼ਿਰ ਮੈਂ ਰਾਤੀ ਸਾਢੇ ਗਿਆਰਾਂ, ਉਂਵੇ ਸਾਢੇ ਗਿਆਰਾਂ ਬਾਰਾਂ ਵਜੇ ਸਉਣਾ। ਤੇ ਸਵੇਰੇ ਵੀ ਜਲਦੀ ਉੱਠਣਾ ਪੈਂਦਾ।
ਸਗੋਂ, ਛੁੱਟੀਆਂ ਨੇ ਹੁਣ ਚਾਹੇ ਲੇਟ ਸੋਏ। ਪਰ ਜਿਸ ਦਿਨ ਛੁੱਟੀ ਨਹੀਂ ਹੁੰਦੀ ਉਸ ਛੇਤੀ ਸੌਂਦਾ ਪਿਆ ਕੱਲ,, ਪੁੱਠਾ ਸੁੱ ਪੁੱਠਾ ਸੁੱਦਾ ਪੁੱਠਾ ਸੁੱਦਾ ਬਣਾਇ ਫਿਰੈਂ
ਹੈਂ
ਮੈਂ ਪੁਠਾ ਸੋਡ ਬਣਾਈ ਫਿਰ ਨਾ
ਬਸ ਐ ਵੀੀ ਹੈ
ਕਿਉਂਿ ਨਾ ਮੇਖ ਮੇਨ ਛੱ ਉੱਣਾ ਪੈਂਦਾ ਕਿ ਮਨ ਛੱ ਉੱਠਣਾ ਪੈਂ ਮੈਂ ਨਾ ਜਿਸ ਦਿਨ ਸੰਡੇ ਨਾ ਸ਼ਨੀਵਾਰ ਨੂੰ ਉਹਦੇ ਮ ਮੁ ਉੱਠਾਂਗਾ ਦਸ ਗਿਆਰਾਂ ਵਜੇ
ਅੱਛਾ
ਹਾਂ ਉੱਧਰ ਮੈਂ ਸੋਨਾ ਵੀ ਲੇਟ ਆ ਫਿਰ ਤਿੰਨ ਚਾਰ ਵਜ ਜਾਂਦੇ ਮੈਨੂੰ ਸੋਣ ਲੱਗੇ ਇਹ ਤੇ ਗਰਮੀਆਂ ਨੇ ਆਹ ਤੇ ਗਰਮੀਆਂ ਨੇ ਜਿਲੇ ਮੈਂ ਇੱਕ ਦੋ ਚ ਸੋਨਾ ਪਿਆ ਵਾਂ
ਅੱਛਾ
ਕਿਉਂਕਿ ਨਾ ਇੱਕ ਸਾਡੇ ਨਾ ਦੋ ਕਮਰੇ ਇਕ ਕਮਰੇ ਚ ਏ ਸੀ ਲੱਗਾ ਹੋਇਆ ਨਾ ਜੇ ਆਪਾਂ ਇੱਕ ਕਮਰੇ ਚ ਏ ਸੀ ਲਵਾਇਆ ਉਹਦੀ ਜ ਆਪਾਂ ਫੇਰ ਤੇ ਉੱਤਲੇ ਕਮਰੇ ਚ ਏ ਸੀ ਲਇਆ ਨਾ ਆਪਾ ਬਸ ਇਕ ਈ ਕਮਰੇ ਚ ' ਏ ਸੀ ਲਵਾਇਆ ਹੋਇਆ
ਅੱਛਾ
ਏ ਸੀ ਲਾ ਕੇ ਮੈਨੂੰ ਸੋਣਾ ਪੈਂਦਾ ਅ ਮੰਮੀ ਵਾਲੇ ਕਮਰੇ ਚ
ਅੱਛਾ
ਹਾਂ ਸਰਦੀਆਂ ਚ ਮੈਂ ਸੋਨਾ ਵਾ ਬਾਹਰ ਉਹਥੇ ਮੈਂ ਇਕੱਲਾ ਸੋਂਦਾ ਵਾ
ਅੱਛਾ
ਔਰ ਮਤਲਬ ਸਾਡੇ ਘਰ ਲੱਗਾ ਵਾਈਫਾਈ ਨਾਲ ਹੀ ਚਾਰਜਿੰਗ ਪੁਆਇੰਟ ਏ ਬਸ ਫੇਰ ਤਾਂ ਤਿੰਨ ਚਾਰ ਪੰਜ ਫੇਰ ਤੇ ਪੁੱਛ ਨਹੀਂ
ਅੱਛਾ ਪੂਰੀ ਰਾਤ ਜਾਗਦੇ ਹੀ ਰਹਿੰਨੇ ਅ ਮਤਲਬ
ਜਿੱਦਰ ਮੇਰੀ ਮਾਸੀ ਦਾ ਮੁੰਡਾ ਜੇ ਇੱਕ ਕੋਈ ਨਾ ਵੀ ਮੇਰੀ ਮਾਸੀ ਦਾ ਮੁੰਡਾ ਆ ਗਿਆ
ਅੱਛਾ
ਉਹਦੇ ਨਾਲ ਸ਼ੁਰੂ ਸ਼ੁਰੂ ਮੈਨੂੰ ਗੇਮਾਂ ਦਾ ਬੜਾ ਸ਼ੌਕ ਸੀ ਜਾਂ ਫਰੀਫਾਯਰ ਖੇਲੀ ਕਦੀ ਪਬਜੀ ਖੇਲੀ
ਹ ਹ ਹ ਅੱਛਾ
ਉਹ ਕਿਆ ਸੀ ਆਪਾਂ ਵੀ ਸਾਡੇ ਗਿਆਰਾਂ ਪਬਜੀ ਦਾ ਮੈਚ ਸਟਾਰਟ ਕੀਤਾ ਫਰੀਫਾਰ ਸਰੀਫਬੀ ਕਰ ਰਿਿਆ ਇੱਕ ਮੈਚ ਲਾਇਆ ਦੋ ਲਾਇਆ ਤਿੰਨ ਲਾਏ ਪੰਜ ਲਾਏ ਕਮ ਸੇ ਕਮ ਇੱਕ ਤਾਂ ਆਪਾਂ ਗੇਮ ਖੇਡਦੇ ਸੀ ਸਾਨੂੰ ਪਤਾ ਲੱਗਿਆ ਟਾਈਮ ਸਾਡੀ ਚਾਰਜਿੰਗ ਫੁੱਲ ਸੀ ਉਸ ਟਾਈਮ ਆਪਾਂ ਨਾਲ ਯਾਰ ਮੈਂ ਕਿਹਾ ਪਾਸੇ ਚੱਲ ਮੈਨੂੰ ਭੁੱਖ ਜਿਹੀ ਲੱਗੀ ਆ ਮੈਂ ਕੁੱਛ ਬਨਾ ਕੇ ਲਿਆਨਾ ਮਤਲਬ ਟਾਈਮ ਕੀ ਹੋਇਆ ਟੈਮ ਜਦੋਂ ਵੇਖਿਆ ਪੰਜ ਵੱਜੇ ਹੋਏ
ਅੱਛਾ
ਤੇਰਾ ਭਲਾ ਹੋ ਜੇ ਮੈਂ ਗਿਆਰਾਂ ਵਜੇ ਦੇ ਲੱਗੇ ਪੰਜ ਵਜੇ ਸਵੇਰ ਦੇ ਤੇ
ਤੇ ਉਹਨੂੰ ਮਾਸੀ ਦੇ ਮੁੰਡੇ ਨੂੰ ਵੀ ਨਹੀਂ ਦੇਣੀ ਆਈ
ਮਾਸੀ ਦਾ ਮੁੰਡਾ ਵੀ ਮੇਰੇ ਵਰਗਾ ਈ ਏ ਉਹ ਮੇਰੇ ਤੋਂ ਵਧਦੂ ਕਦੇ ਫਾਂ ਆਪਾਂ ਹਾਂ ਕੀਤਾ ਪਰ ਕਰਨਨੀ ਆਹ ਹਾ
ਉਹ ਵੀ ਸ਼ਹਿਰ 'ਚ ਰਹਿੰਦੇ ਨੇ ਉਹ ਵੀ ਕਾਫੀ ਲੇਟ ਲੇਟ ਸੌਂਦੇ ਨੇ
ਹਾਂ ਫੇਰ ਮੈਂ ਕਿਹਾ ਮੈਂ ਅ ਏਂਜ ਕਰ ਹੁਣ ਪੰਜ ਵੱਜ ਗਏ ਨ ਏਂਜ ਕਰ ਹੁਨ ਘੰਟਾ ਥੋੜ੍ਹੀ ਦੇਰ ਸੋਨੇ ਆ ਸੁਤ ਆਪਾਂ ਸੁੱਤੇ ਫੇਰ ਆਪਾਂ ਸੁੱਤੇ ਸਾਢੇ ਪੰਜ ਸੋ ਗਏ ਆਪਾਂ ਆਪਾਂ ਉੱਠੇ ਦੁਪ ਆਪਾਂ ਉੱਠੇ ਫੇਰ ਦੁਪਹਿਰ ਦੇ ਤਿੰਨ ਵਜੇ
ਅੱਛਾ
ਘਰ ਦੇ ਨੇ ਠਾਏ ਕੋ ਨੀ ਕਿਸੇ ਨੇ
ਅਛਾ ਉਹਨਾਂ ਨੇ ਕਿਹਾਿਆ ਸੁੱਤੇ ਰਹਿਨ ਦੋ
ਹਾਂ ਫਿਰ ਭ ਸਾਨੂੰ ਵੇਟ ਮੰਮੀ ਕੰਮ ਤੇ ਚਲੇ ਜਾਂਦੇ ਪਾਪਾ ਕੰਮ ਤੇ ਚਲੇ ਗਏ ਅਹ ਦੀਦੀ ਫੇਰ ਕੋਲੇਜ ਜਾਂਦੀ ਕਰਦੀ ਸੀ
ਅੱਛਾ
ਸਾਨੂੰ ਲੱਗੀ ਫੇਰ ਭੁੱਖ
ਹੂੰ,
ਫੇਰ ਆਪਾਂ ਚੱਕੀ ਮੋਟਰਸਾਈਕਲ ਫੇਰ ਮੋਟਰਸਾਈਕਲ ਚੱਕ ਕੇ ਆਪਾਂ ਗਏ ਅੰਬਾਲੇ।
ਅੱਛਾ ਸਿੱਧਾ ਹੀ ਅੰਬਾਲੇ ਨਾ ਸ਼ਾਹਬਾਦ ਸ਼ਹਿਰ ਕਿਤੇ ਗਏ ਨਾ ਕਿਤੇ ਸਿੱਧਾ ਅੰਬਾਲੇ ਹੀ ਚੱਲ ਗਏ।
ਸਿੱਧਾ ਅੰਬਾਲੇ ਗਏ ਆਪਾਂ
ਅੱਛਾ,
ਹਲੇ ਆਪਾਂ ਗਏ ਗਲੈਕਸੀ ਮੋਲ ਚ,
ਅੱਛਾ,
ਉੱਥੇ ਵੇਖੀ ਫਿਲਮ,
ਹੂੰ,
ਫਿਲਮ ਵੇਖ ਕੇ, ਲੱਗੀ ਤਾਂ ਭੁੱਖ ਸੀ ਸਾਨੂੰ
ਹਾਂ,
ਬਸ ਮੰਮੀ ਦੋ ਮਿੰਟ ਚ ਆਇਆ। ਫਿਰ ਅ ਖਾ ਕੇ, ਕੀ ਕਹਿੰਦੇ ਨੇ, ਫਿਲਮ ਫੁਲਮ ਵੇਖ ਕੇ ਫਿਰ ਸਾਨੂੰ ਲੱਗੀ ਭੁੱਖ, ਫਿਰ ਆਪਾਂ ਚਲੇ ਗਏ ਹੁੰਦੇ ਜੇ ਮੈਕੜੀ ਚ ਚਲੇ ਗਏ।
ਅੱਛਾ,
ਮੈਕੜੀ ਦੇ ਬਰਗਰ ਖਾ ਕੇ ਪੀਜ਼ਾ ਪੂਜ਼ਾ ਖਾ ਖੂ ਕੇ,
ਹੂੰ,
ਮੇਰੀ ਮਾਸੀ ਦਾ ਮੁੰਡਾ ਮੇਰੇ ਤੋਂ ਵੱਡਾ ਹੈ ਨਾ,
ਹਾਂ,
ਉਹ ਪੀਂ ਉਹ ਬੀਅਰ ਪੀਂਦਾ।
ਅੱਛਾ ਤੂੰ ਨੀ ਪੀਂਦਾ,
ਨਾ ਮੈ ਨਹੀ ਪੀਂਦਾ,
ਅੱਛਾ,
ਹਸਦਾ ਪਿਆ।
ਲੱਗਦਾ ਤਾਂ ਨੀ, ਨਹੀਂ ਪੀਂਦਾ।
ਇੱਕ ਦੋ ਵਾਰੀ ਪੀ ਲਿੱਤੀ ਯਾਰ,
ਅੱਛਾ,
ਹਾਂ ਦੱਸੀ ਨਾ ਕਲੇ ਫਦੇ
ਉਹ ਨਹੀਂ, ਮੈਂ ਕਿਹਨੂੰ ਦੱਸਣਾ।
ਇੱਥੇ ਪੀ-ਪੀੳ ਕੇ ਆਪਾਂ,
ਹਾਂ,
ਹੂੰ, ਪੀ ਪੂਕੇ ਆਪਾਂ ਰਾਤੀ ਗਿਆਰਾ ਆਪਾਂ ਗਿਆਰਾਂ ਬਾਰਾਂ ਵਜੇ ਵੜੇ ਘਰੇ,
ਅੱਛਾ,
ਸਾਨੂੰ ਜੋ ਜਹਾਨ ਦੀਆ ਗਾਲਾਂ ਪਈਆਂ ਘਰੋਂ,
ਹ
ਕੰਜਰੋਂ ਤਾਰਾ ਕਿੱਥੇ ਲੈ ਗਏ, ਆ ਉਹ
ਉਹ ਤੁਸੀਂ ਫੋਨ-ਫੋਨ-ਫੋਨ ਨੀ ਕੀਤਾ ਸੀ ਉਹਨਾਂ ਨੇ,
ਫੋਨ ਕੀਤਾ ਸੀ, ਇਹ ਫੋਨ ਸਾਡੇ ਸਵਿੱਚ ਆਫ ਹੋਏ ਫਿਰਦੇ ਸਨ।
ਅੱਛਾ ਉਹ ਫੇਰ ਤਾਂ ਗਾਲਾਂ ਪੈਦੀਆਂ ਹੀ ਸੀ, ਟੈਨਸ਼ਨ ਹੋਈ ਜਾਂਦੀ ਸੀ ਘਰ ਵਾਲਿਆਂ ਨੂੰ
ਦਾ ਮੁੰਡਾ ਵੱਡਾ ਸੀ, ਉਹਨੇ ਫਿਰ ਸਾਂਭ ਦਿੱਤਾ ਸਭ
ਅੱਛਾ,
ਮਾਸੀ ਦੇ ਮੁੰਡਾ ਵੱਡਾ ਸੀ, ਫਿਰ ਉਹਨੇ ਗੱਲ ਸਾਂਭ -ਸੂਂਭ ਕੇ ਫਿਰ ਕੀ ਕਹਿੰਦੇ ਨੇ, ਫਿਰ ਮੈਂ ਚਲਾ ਗਿਆ ਮਾਸੀ ਪਿੰਡ, ਫਿਰ ਮੈਂ ਚਲਾ ਗਿਆ ਮਾਸੀ ਕੋਲ ਆਪਣੀ, ਮੇਰੀ ਮਾਸੀ, ਹੈਗੀ, ਉੱਥੇ ਦੀ ਉੱਥੇ ਦੀ ਕੀ ਕਹਿੰਦੇ ਨੇ ਪਾਣੀਪਤ ਸਾਈਡ ਦੇ,
ਅੱਛਾ,
ਫਿਰ ਉਹ ਚਲੇੈ ਗਏ ਪਾਣੀਪਤ ਪਾਣੀ ਪੁੱਤ ਤੇ ਫੇਰ ਮੈਂ ਉੱਥੇ ਰਿਹਾ ਹਫ਼ਤਾ-ਹਫਤਾ, ਫੇਰ ਉੱਥੇ ਵੀ ਜਾਕੇਆਪਾਂ ਗੰਦ ਗੁੰਦ ਪਾਇਆ।
ਅੱਛਾ
ਫਿਲਮਾਂ ਫੁਲਮਾਂ ਵੇਖੀਆਂ, ਉਹਦੇ ਕੋਲ ਹੈਗਾ ਸੀ ਕੀ ਕਹਿੰਦੇ ਨੇ ਵੇਬ। ਵੇਬ-ਵੇਬ ਨੀ ਹੁੰਦਾ ਵੇ।
ਓਹ ਕੀ ਹੁੰਦਾ ਅ?
ਯਾ ਸਿਗਰੇਟ-ਸਿਗਰੇਟ ਟਾਈਪ ਨਾ ਉਦਾ ਬੇਬ ਸਰਚ ਕਰੀ ਇੰਟਰਨੈਟ ਤੇ ਵੇਬ।
ਅੱਛਾ।
ਹਾ ਫਿਰ ਹੋਰ ਉੱਥੇ ਆਪਾਂ ਉਹ ਲੈਣ ਲੂ ਚਲੇ ਜਾਂਦੇ ਸਾਂ ਰਾਤੀ ਕਦੀ ਹੁੱਕਾ ਹਾਕਾ ਪੀ ਲੀਤਾ।
ਅੱਛਾ-ਅੱਛਾ ਠੀਕ ਐ।
ਫੇਰ ਬੀਅਰ ਬੂਵਰ ਪੀ ਲੀਤੀ।
ਅੱਛਾ।
ਹੂੰ, ਬਸ ਆਹੀ ਚੱਲਦਾ ਫਿਰਦਾ ਪਿਆ ਸੀ।
ਠੀਕ ਐ, ਮਤਲਬ ਉੱਥੇ ਵੀ ਆਹੀ ਚੱਲਦਾ ਸੀ ਸਭ।
ਹੋਰ ਸਭ ਚੱਲਦਾ ਅ। ਜੇ ਛੁਟੀਆਂ ਫਿਰ ਚਿੱੱਲ ਕਰਨੀ ਚੰਜ ਨਾਅ ਕਰੀ ਇੱਕ ਈ ਜ਼ਿੰਦਗੀ ਏ ਚਿੱੱਲ ਕਰੋ, ਫਨ ਕਰੋ।
ਹੂੰ ਸਹੀ ਗੱਲ ਏ ਤੇਰੀ ਵੀ।
ਹੂੰ
ਥੋੜ੍ਹਾ ਬਹੁਤਾ ਐਡਵੈਂਚਰ ਹੋਣਾ ਈ ਚਾਈਦਾ ਐ।
ਹਾਂ ਕੁਛ ਨੀ ਹੈਗਾ ਇੱਥੇ ਦੁਨੀਆਂ 'ਚ। ਜਿੰਨਾ ਹੋ ਸਕਦਾ ਨਾ ਓਨਾ ਚਿਲ ਕਰੋ ਜਿੰਨਾ ਹੋ ਸਕਦੇਅ। ਹੂੰ ਉਹ ਐ ਕੀ ਕਹਦੇ ਲੋਕ ਕਹਿੰਦੇ ਖਾਓ ਪੀਓ ਨਾਂ ਇਹ ਕਰੋ ਯਾਰ ਰੱਤ ਯਾਰ
ਹੈਂ ਹੈਲੋ ਹੈਲੋ ਹੈਲੋ ਹੈਲੋ ਵੰਨਸ਼ ਅਵਾਜ ਨੀ ਆ ਰੀ ਤੇਰੀ ਹੈਲੋ ਮੇਰੀ ਆਵਾਜ਼ ਆ ਰੀ ਐ? ਹੈਲੋ-ਹੈਲੋ ਹੈਲੋ ਵੰਨਸ਼ ਅੱਛਾ ਠੀਕ ਐ। ਹਾਂ ਕੁੱਤੇ ਭੋਕਦੇ ਪਏ ਸੀ।